ਹੂੰ ਸਤਿ ਸ਼੍ਰੀ ਅਕਾਲ, ਫਲ,
ਸਤਿ ਸ਼੍ਰੀ ਕਾਲ ਜੱਸੀ ਸਤਿ ਸ਼੍ਰੀ ਅਕਾਲ ਜੂੱਸੀ, ਠੀਕ ਆ, ਤੂੰ ਦੱਸ ਕਿਵੇਂ ਐ?
ਮੈਂ ਵੀ ਠੀਕ ਹਾਂ, ਹੋਰ ਕੀ ਕਰਦੀ ਪਈ ਸੀ ਤੂੰ?
ਬਸ ਕੁਛ ਨੀ ਵਿਹਲੀ ਸੀ, ਤੂੰ ਕੀ ਕਰਦੀ ਐ?
ਬਸ ਮੈਂ ਵੀ ਬੈਠੀ ਸੀ ਯਾਰ,
ਅੱਛਾ,
ਕੰਮ ਕੁਮ ਜਿਹਾ ਕਰਕੇ ਬੈਠੀ ਸੀ।
ਮੈਂ ਵੀ ਬਸ ਹੁਣ ਕੰਮ ਨਿਬੇੜ ਕੇ ਕੇ ਬੈਠੀ ਸਾਂ,
ਅੱਛਾ ਕੀ ਕਰ ਰਹੀ ਸੀ, ਕੀ ਕੰਮ ਕਰ ਰਹੀ ਸੀ ਤੂੰ?
ਮੈਂ ਝਾੜੂ ਪੋਚਾ ਲਾ ਕੇ ਭਾਂਡੇ ਭੂੰਡੇ ਮਾਜ ਕੇ ਫੇਰ ਬੈਠੀ ਸੀ।
ਅੱਛਾ ਹਜੇ ਤੂੰ ਸਬਜ਼ੀ ਨੀ ਬਣਾਈ।
ਮਨਾਈਏ,
ਕੀ ਬਣਾਇਆ? ਉਹੀ ਤੇ ਮੈਂ ਪੁੱਛ ਰਹੀ ਸੀ, ਵੀ ਤੂੰ ਕੀ ਬਣਾਇਆ?
ਭੁਜੀ ਬਣਾਈ ਐ,
ਹਾਂ ਮੈਨੂੰ ਵੀ ਦੱਸ ਆਪਣੇ ਪਨੀਰ ਦੀ ਸਬਜ਼ੀ ਮੈਂ ਤਾਂ ਹੀ ਤੈਨੂੰ ਪੁੱਛਣਾ ਸੀ ਵੀ ਆਪਣੇ ਪਨੀਰ ਦੀ ਸਬਜ਼ੀ ਦਸ ਤੂੰ ਪਨੀਰ ਦੀ ਸਬਜ਼ੀ ਬੜੀ ਸੁਵਾਦ ਬਣਾਦੀ ਹੈ ਮੈਨੂੰ ਦੱਸ ਕਿਵੇਂ ਬਣਾਦੀ ਹੈ ਤੂੰ।
ਪਹਿਲਾਂ ਤਾਂ ਜਿਵੇਂ ਉਹ ਤੇਲ ਲੈ ਲੈਣਾ ਨੇ, ਉਸ ਚੋ ਕੰੰਡੇ ਕੱਟ ਕੇ ਸ਼ਿਮਲਾ ਮਿਰਚ, ਕੱਟ ਕੇ ਉਹਨੂੰ ਭੁੰਨ ਲੈਣਾ ਈ।
ਛਾ।
ਪਨੀਰ ਹੁੰਦਾ ਹੈ, ਪਨੀਰ ਨੂੰ ਉਸ ਚ ਹੀ ਡਾਲ ਦੇਣੇ।
ਅੱਛਾ।
ਉਸ ਚ ਹਲਦੀ, ਮਿਰਚ, ਅਤੇ ਨੂੰ ਪਾ ਕੇ ਉਸਨੂੰ ਭੁੰਨ ਕੇ ਫਿਰ ਉਹਨੂੰ ਸਾਇਡ ਚ ਰੱਖ ਦੇਣਾ, ਹੈ, ਫਿਰ ਦੂਜੀ ਕੜਾਈ ਲੈਣੀ ਏ। ਉਸ ਚ ਵੀ ਐਵੇ ਥੋੜੀ ਨ, ਤੇਲ ਪਾ ਉਸ ਵਿਚ ਮਾੜਾ ਜੇ ਦੀਡ। ਫਿਰ ਉਸ ਚ ਬਰੀਕ, ਬਰੀਕ, ਪਿਆਜ ਕੱਟਣੇ ਏ।
ਉਹ ਮਸਾਲਾ ਬਣਾ ਲੈਣਾ, ਮਤ ਜਿਵੇਂ ਆਪਾਂ ਗ੍ਰੈਂਡ ਕਰਕੇ ਮਸਾਲਾ ਬਣਾਉਂਦੇ ਨੇ, ਕੁੱਟ ਕੇ, ਹਾਂ, ਅੱਛਾ ਉਹ ਤੋਂ ਬਾਅਦ
ਉਤੋਂ ਤੋਂ ਬਾਅਦ ਦਹੀਂ ਲੈਣੀ ਏ।
ਅੱਛਾ।
ਜੁਮਾ, ਇੱਕ ਜਿਵੇਂ ਲੂਣ ਹੋ ਗਿਆ।
ਹਾਂ ਹਾਂ।
ਤੇ, ਹਲਦੀ। ਅਹ ਸੁੱਕ--ਸੁੱਕ। ਕਿ ਮੇਥੀ, ਹੋ ਗਈ। ਗਰਮ ਮਸਾਲਾ। ਹੋ ਗਿਆ।
ਅੱਛਾ, ਉਹਨਾਂ ਨੂੰ ਦਹੀਂ ਚ ਮਿ
ਹਾਂ, ਉਸਨੂੰ ਮਿਕਸ ਕਰ ਦੇਣਾ ਹੈ, ਨਾਲੇ ਇੱਕ ਸਾਈਡ ਚ ਜਿਹੜਾ ਟਮਾਟਰ ਹੁੰਦੇ ਨੇ, ਟਮਾਟਰ ਤੇ ਅਦਰਕ ਲੈਣਾ ਐ। ਉਸਨੂੰ ਗ੍ਰੈਂਡ ਕਰ ਲੈਣਾ, ਉਸਦਾ ਮਿਕਸਚਰ ਬਣਾ ਲਏ। ਨਈ।
ਅੱਛਾ
ਉਸ ਤੋਂ ਬਾਅਦ ਕ ਕੜਾਹੀ ਚ, ਉਹ ਉਹਨੂੰ ਕਹਿੰਦੇ ਲਸਣ। ਲੱਸਣ ਨੂੰ ਪਿਸ--ਪਿਸ ਲੈਣੇ ਫਿਰ ਲਸਣ ਆ ਉਸ ਚ ਫਿਰ ਅੱਜ ਦਿਨ ਫਿਰ ਟਮਾਟਰ ਪਾ ਪਾ ਦੇਣੇ ਆ। ਉਸਦਾ ਮਿਕਸਚਰ ਫਿਰ ਉਸ ਤੋਂ ਬਾਅਦ ਓਰ ਦਹੀਂ। ਤਾਂ ਮਿਕਸਚਰ ਪਾ ਲੈਨੇ ਫੇਰ ਜਦੋਂ ਓ- ਰਿੱਜ ਜਊਗਾ ਮਤਲਬ ਜਿਵੇਂ ਮਾੜਾ ਮਾੜਾ ਜੋ ਉਸ 'ਚ ਤੇਲ ਤਿਰਨ ਲੱਗ ਜੂਗਾ ਨਾ। ਫੇਰ ਉਸ ਤੋਂ ਬਾਅਦ ਵ- ਦੇ ਅੰਦਰ ਓ ਪਨੀਰ ਭੁੰਨਿਆ ਸੀ ਜੇੜਾ ਓ ਪਾ ਦੇਣਾ।
ਅੱਛਾ ਅੱਛਾ ਠੀਕ ਐ। ਮਤਲਬ ਪਹਿਲਾਂ- ਆਪਾ ਪਨੀਰ ਨੂੰ ਅੱਛੀ ਤਰ੍ਹਾਂ ਓ ਭੁੰਨ ਲੇਣਾ। ਫੇਰ ਉਦੇ' ਚ- ਓਨੂੰ ਉਦੇ 'ਚ ਪਾ ਦੇਣਾ ਜਦੋਂ ਉਦੇ 'ਚ ਤੇਲ ਆ ਜੇਗਾ। ਓਹ ਤੇ-ਕਿੰਨੇ ਮਿੰਟ ਲੱਗ- ਲਗਦੇ ਨੇ ਆ ਸਬਜ਼ੀ ਬਣਾਣ 'ਚ।
ਬਸ ਜਿਵੇਂ ਮਾੜਾ ਜਿਆ ਜਿਵੇਂ ਗ੍ਰੈਂਡ ਗਰੂਡ ਬਣੇ ਏਸ 'ਚ ਥੋੜ੍ਹਾ ਟਾਈਮ ਲੱਗਦਾ ਏ। ਬਾਕੀ ਉਨਾਂ ਤਾਂ ਜਿਵੇਂ ਪੰਦਰਾਂ ਵੀਹ ਮਿੰਟ ਲੱਗਦੇ ਨੇ।
ਅੱਛਾ ਅੱਛਾ ਵੈਸੇ ਇੰਨੀ ਦੇ ਇਨੀ ਜਲਦੀ ਆਹ ਸਬਜ਼ੀ ਬਣ ਜਾਂਦੀ।
ਹਾਂ
ਫੇਰ ਤਾਂ ਬਹੁਤ ਵਧੀਆ ਐ ਜੇ ਇੰਨੀ ਛੇਤੀ ਸਬਜ਼ੀ ਬਣ ਜਾਂਦੀ ਆ। ਹੈਨਾ ਮੇਰਾ ਬੜਾ ਦਿਲ ਸੀ ਮੈ- ਕਿਆ ਲਵਪ੍ਰੀਤ ਨੂੰ ਪੁੱਛਾਂਗੀ। ਮਨਪ੍ਰੀਤ ਨੂੰ ਵੀ ਕਹਾਂਗੀ ਕਿ ਵੀ ਤੂੰ ਮੈਨੂੰ ਸਬਜ਼ੀ ਬਣਾਣੀ ਸਿਖਾ।
ਕੋਈ ਨਾ ਤੂੰ ਮੇਰੇ ਕੋਲ ਆ ਜਾਂਦੀ। ਖਾਣ ਲਈ।
ਮੈਨੂੰ ਏ ਏ ਹੁਣ ਕਿੱਥੇ ਆਂਦੀ ਮੈਂ ਤੇਰੇ ਕੋਲ ਖਾਣ, ਮੈਂ ਕਿਹਾ ਚਲੇ ਇਹਨੂੰ ਫੋਨ ਕਰਕੇ ਪੁੱਛਾਂ ਕਿ ਕਿਵੇਂ ਬਨਾਦੀ ਆ ਤੂੰ ਪਨੀਰ ਦੀ ਸਬਜ਼ੀ। ਸਾਰੇ ਬੜੀ ਤਾਰੀਫ਼ਾਂ ਕਰਦੇ ਨੇ ਤੇਰੇ ਪਨੀਰ ਦੀ ਸਬਜ਼ੀ ਦੀ।
ਹਾਂ ਹਾਂ ਮੈਂ ਐਵੇਂ ਬਨਾਂਣੀ ਆਂ। ਤੂੰ ਵੀ ਇੱਕ ਵਾਰ ਟਰਾਏ ਕਰਕੇ ਵੇਖੀ ਐ ਸਵਾਦ ਬਣੂਗੀ।
ਹਾਂ ਮੈਂ ਵੀ ਦੇਖਾਂਗੀ ਬਣਾ ਕੇ ਜ਼ਰੂਰ ਵੇਖਾਂਗੀ ਮੈਂ ਵੀ ਬਣਾ ਕੇ। ਕਿਵੇਂ ਬਣਦੀ ਐ।
ਤੇਰੇ ਵੀ ਸਾਰੇ ਤਰੀਫਾਂ ਈ ਕਰਾਂਗੇ।
ਹਾਂ ਹਾਂ ਕੋਈ ਗੱਲ ਨੀ ਦੇਖਦੇ ਆ। ਕਿੰਨੀ ਕੀ ਤਾਰੀਫ਼ਾਂ ਕਰਨਗੇ ਮੇਰੀਆਂ।
ਨਹੀਂ ਕਰੂਗੇ ਤੂੰ- ਤੂੰ ਓਦੋਂ ਵੀ ਬੜੀ ਸਵਾਦ ਸਬਜ਼ੀ ਬਣਾਉਂਦੀ ਏ।
ਹਾਂ ਏ ਤਾਂ ਹੈ ਮੈਨੂੰ ਸਬਜ਼ੀਆਂ ਤਾਂ ਆਂਦੀ ਨੇ। ਪਰ ਮੈਂ ਕਿਹਾ ਲਵਪ੍ਰੀਤ ਇਹਦੀ ਮਨਪ੍ਰੀਤ ਦੀ ਸਬਜ਼ੀ ਮੈਂ ਕਿਆ ਦੇਖਾਂਗੀ। ਮੈਨੂੰ ਤਾਂ ਅੱਜ ਲਵਪ੍ਰੀਤ ਈ ਚੇਤੇ ਆਈ। ਜਾਂਦੀ ਐ, ਬਾਰ ਵਾਰ ਮੈਂ ਤਾਂ ਭੁੱਲ ਹੀ ਜਾਂਦੀ ਆ ਤੇਰਾ ਨਾਂ ਉਹਨੂੰ ਵੀ ਤੂੰ ਲ ਪ੍ਰਿਤ ਨੂੰ ਨੇ ਫੋਨ ਕੀਤਾ ਸੀ। ਤਾਰੀਫ ਕਰਦੀ ਐ, ਤੇਰੀ ਸਬਜ਼ੀ ਦੀ ਬੜੀ ਤਾਰੀਫ ਕਰ
ਨਈਂ ਉਸ ਤੋਂ ਉਹਦੇ
ਸਬਜ਼ੀ ਇਹ ਐ, ਇਹਦੇ ਚ ਆਪਾਂ ਸਾਰੀ ਸਬਜ਼ੀਆਂ ਪਾ ਸਕਦੇ ਨੇ ਗਾਜਰ, ਮਟਰ ਹੈਂ? ਤੇ ਉਹ ਸਾਡੇ ਸਵਸਥ ਵਾਸਤੇ ਵੀ ਵਧੀਆ ਨੇਂ। ਵਧੀਆ ਰਹਿੰਦੀ ਨੇ ਸਰੀਰ ਵਾਸ ਤੇ ਵੀ ਪ੍ਰੋਟੀਨ ਮਿਲਦਾ ਸਾਨੂੰ ਤਾਂ ਕਰਕੇ ਨਾਂ ਮੈਂ ਸੋਚ ਆ ਸੀ। ਮੈਂ ਕਿਹਾ ਚੱਲ ਇਹਨੂੰ ਪੁੱਛਾਂਗੀ ਤੇ ਸਾਰੇ ਖਾ ਵੀ ਵਧੀਆ ਤਰੀਕੇ ਨਾਲ ਲੈਂਦੇ ਆਂ ਖੁਸ਼ ਹੋ ਕੇ ਸਬਜ਼ੀ ਨੂੰ ਸ਼ਿਮਲਾ ਮਿਰਚ ਹਰੀ ਸਬਜ਼ੀਆਂ ਵੀ ਪੈ ਜਾਂਦੀਆਂ ਨੇ ਮੈਂ ਕਿਹ ਵਧੀਆ ਸਬਜ਼ੀ ਬਣਦੀ ਐ। ਮੈਂ ਚੱਲ ਪੁੱਛਾਂਗੇ ਮਨਪ੍ਰੀਤ ਨੂੰ ਕਿ ਵੀ ਤੂੰ ਕਿਵੇਂ ਬਣਾਂਦੀ ਐ ਫਿਰ ਮੈਂ ਕਿਹਾ ਮੈਂ ਵੀ ਬਣਾਵਾਂਗੀ।
ਹਾਂ, ਤੂੰ ਐਵੇਂ ਮਨਾਈ ਨਾਲੇ ਲਖਪ੍ਰੀਤ ਨੂੰ ਤਾਂ ਕਾਫ਼ੀ ਦਿਨ ਹੋ ਗਏ ਨੇ ਮੈਂ ਗੱਲ ਨੀ ਕੀਤੀ ਉਹਦੇ ਨਾਲ ਤਾਂ
ਅੱਛਾ ਅੱਛਾ ਠੀਕ ਐ। ਮੈਂ ਵੀ ਅੱਜ ਆ ਸਬਜ਼ੀ ਜੀ ਬਣਾਉਣੀ ਸੀ ਮੈਂ ਕਿਹਾ ਚੱਲ ਪਹਿਲਾਂ ਮਨਪ੍ਰੀਤ ਨੂੰ ਕਾੱਲ ਕਰਾਂ, ਮਨਪ੍ਰੀਤ ਨੂੰ ਪੁੱਛਾਂ ਵੀ ਤੂੰ ਕਿਵੇਂ ਬਣਾਂਦੀ ਐ ਫ਼ਿਰ ਮੈਂ ਵੀ ਬਣਾਵਾਂਗੀ ਮੈਂ
ਹਾਂ, ਤੂੰ ਐਵੇਂ ਮਨਾ ਕੇ ਵੇਖੀਂ।
ਹਾਂ ਮੈਂ ਵੀ ਬਣਾ ਕੇ ਵੇਖਾਂਗੀ। ਹੋਰ ਯਾਰ ਪਤਾ ਕੀ ਬਾਕੀ ਸਬਜ਼ੀਆਂ ਖਾ ਖਾ ਕੇ ਬੰਦਾ ਅੱਕ ਜਾਂਦਾ ਐ, ਮੈਂ ਕਿਹਾ ਚੱਲ ਇੱਕ ਵਾਰ ਥੋੜ੍ਹੀ ਸਪੇਸ਼ਲ ਜ ਸਬਜ਼ੀ ਹੋਵੇ ਫਿਰ ਵਧੀਆ
ਹਾਂ, ਕੁੱਝ ਅਲੱਗ-ਅਲੱਗ ਜ ਬਣਾਈ ਦੇ ਨਾ ਫੇਿਰ ਸਭ ਕੁਛ ਖਾਣ ਨੂੰ ਮਨ ਕਰਦਾ। ਇੱਕ ਚੀਜ਼ ਖਾ-ਖਾ ਕੇ ਤਾਂ ਬੰਦਾ ਅੱਕ ਜਾਂਦਾ।
ਹਾਂ, ਤਾਂ ਹੀ ਤੇ ਮੈਂ ਕਿਹਾ ਚੱਲ ਇਹਨੂੰ ਪੁੱਛਿਆਗੀਂ ਇਹਨੂੰ ਬਣਾਣੀ ਆਂਦੀਆਂ ਵਧੀਆ ਸਬਜ਼ੀ ਬਨਾਂਨੀ ਚੱਲ ਜਿਵੇਂ ਬਣਾਂਦੀ ਐ ਫੇਿਰ ਮੈਂ ਵੀ ਬਣਾਵਾਂਗੀ ਉਸ ਹਿਸਾਬ ਨਾਲ
ਹਾਂ ਲਪ੍ਰੀਤ ਵੀ ਪੁੱਜਦੀ ਸੀ ਮੈਨੂੰ ਨਾ ਰੈਸਪੀ
ਅੱਛਾ ਅੱਛਾ, ਵੀਂ ਕਿਵੇਂ ਠੀਕ ਐ, ਠੀਕ ਐ। ਹਂ, ਇਹ ਸਾਰੇ ਈ ਪੁੱਛਦੇ ਨੇਂ ਤੂੰ ਬਣਾਂਦੀ ਇੰਨੀ ਸਵਾਦ ਸਬਜ਼ੀ ਐ ਤਾਂ ਕਰਕੇ ਪੁੱਛਦੇ ਨੇਂ
ਹਾਂ ਹਾਂ ਨਾਲੇ ਇਸ ਚ ਨਾ ਤੇਲ ਦੀ ਜਗ੍ਹਾ ਘੀ ਵੀ ਪਾ ਸਕਦੇ ਨੇ
ਅੱਛਾ ਘਿਓ ਵੀ ਪਾ ਸਕ
ਹਾਂ।
ਅੱਛਾ ਅੱਛਾ ਮੈਂ ਵੀ ਮੈਂ ਫਿਰ ਘਿਓ ਪਾ ਕੇ ਹੀ ਬਣਾਵਾਂਗੀ।
ਹਾਂ ਤੂੰ ਘਿਓ ਪਾ ਕੇ ਮ
ਹਾਂ ਸਾਡੇ ਘਰੇ ਤੇ ਨਾ ਘਿਓ ਵਾਲੀ ਸਬਜ਼ੀ ਖਾਂਦੇ ਨੇ।
ਹਾਂ ਮੈਂ ਵੀ ਜ਼ਿਆਦਾਤਰ ਤਾਂ ਘਿਓ ਹੀ ਪਾਂਦੀ ਆ ਉਸ ਚ
ਹਾਂ ਘਿਓ ਵਾਲੀ ਸਬਜ਼ੀ ਖਾਂਦੇ ਨੇ। ਕਿਉਂਕਿ ਘਰ ਦਾ ਘਿਓ ਹੋਵੇ ਫਿਰ ਤਾਂ ਵਧੀਆ ਹੀ ਬਣ ਠੀਕ ਹੈ ਵਧੀਆ ਘਰ ਦੀ ਦਹੀ ਹੋਵੇ ਵਧੀਆ ਘਰ ਦਾ ਘਿਓ ਹੋਵੇ। ਤਾਂ ਹੀ ਬੰਦਾ ਕੁੱਛ
ਹਾਂ ਮੈਂ ਵੀ ਘਰ ਦੇ ਘਿਓ ਚ ਮਨਾਂਦੀ ਹੈ ਨਾਲੇ ਘਰ ਦਾ ਪਨੀਰ ਵੀ ਵਧੀਆ ਹੁੰਦਾ ਹੈ ਬਾਹਰ ਆਲੇ ਚ ਤਾਂ ਕੈਮੀਕਲ ਹੁੰਦੇ ਨੇ।
ਹਾਂ ਹਾਂ ਉਹੀ ਗੱਲ ਤੇ ਹੈ ਨਾ ਫਿਰ ਆਪਾਂ ਨੂੰ ਵਧੀਆ ਖਾਣ ਪੀਣ ਦਾ ਮਿਲੇਗਾ ਤਾਂ ਹੀ ਤਾਂ ਖਾਏਗੇ ਆਪਾਂ। ਹਾਂ ਮੈਂ ਤਾਂ ਤਾਂ ਹੀ ਬੱਸ ਮੈਂ ਕਿਹਾ ਚੱਲ ਤੈਨੂੰ ਪੁੱਛਦੀ ਹਾਂ ਸਬਜ਼ੀ ਵਧੀਆ ਸਬਜ਼ੀ ਖਾਣ ਦਾ ਦਿਲ ਕਰਦਾ ਪਿਆ ਸੀ। ਤਾਂ ਕਰਕੇ ਵੈਸੇ ਤਾਂ ਤੇਰੀ ਮੰਮੀ ਵੀ ਬੜੀ ਸਵਾਦ ਸਬਜ਼ੀ ਬਣਾਂਦੀ ਆ ਤੇਰੀ ਮੰਮੀ ਦੀ ਵੇਖ ਲੈ ਕਿੰਨੀ ਤਾਰੀਫ਼ਾਂ ਕਰਦੇ ਨੇ ਸਾਰੇ ਜਦੋਂ ਤੇਰੀ ਮੰਮੀ ਸਭ ਬਣਾਦੀ ਆ
ਹਾਂ ਮੈਂ ਮੰਮੀ ਕੋਲ ਹਾਂ ਮੈਂ ਮੰਮੀ ਕੋਲ ਹੀ ਸਿੱਖੀ ਸੀ।
ਹਾਂ ਸਾਰੇ ਬੜੀਆਂ ਤਾਰੀਫ਼ਾਂ ਕਰਦੇ ਪਏ ਸੀ ਆਂਟੀ ਦੀ ਓਦਣ ਆਂਟੀ ਨੇ ਸਬਜ਼ੀ ਬਣਾਈ ਇੰਨੀ ਟੇਸਟੀ ਇੰਨੀ ਸਵਾਦ ਸਬਜ਼ੀ ਸੀ ਵੀ ਬਸ ਪੂਛ ਨਾ ਇੰਨਾ ਮਜ਼ਾ ਆਇਆ ਸਬਜ਼ੀ ਨੂੰ ਖਾ ਕੇ ਸਾਰੇ ਕਹਿੰਦੇ ਪਏ ਸੀ ਇੰਨੀ ਸਵਾਦ ਸਬਜ਼ੀ ਇੰਨੀ ਸਵਾਦ ਸਬਜ਼ੀ।
ਹਾਂ ਹਾਂ ਤੇਰੀ ਮੰਮੀ ਵੀ ਬੜੀ ਚੰਗੀ ਸਬਜ਼ੀ ਬਣਾਂਦੀ ਆ ਮੈਨੂੰ ਆਂਟੀ ਦੇ ਹੱਥ ਦੀ ਬੜੀ ਚੰਗੀ ਲੱਗਦੀ ਹੈ ਸਬਜ਼ੀ।
ਹਾਂ ਮੇਰੀ ਮੰਮੀ ਰਾਜਮਾਂ ਬਹੁਤ ਸਵਾਦ ਬਣਾਉਂਦੀ ਹੈ।
ਮੈਨੂੰ ਰਾਜਮਾ ਤੇਰੀ ਮੰਮੀ ਦੇ ਹੱਥ ਦੀ ਬ ਵਾਲੇ ਸਵਾਦ ਲੱਗਦੀ ਹੈ।
ਹਾਂ ਹਾਂ ਬਹੁਤ ਸਵਾਦ ਰਾਜਮਾਂ ਬਣਾਉਂਦੀ ਆ ਮੈਨੂੰ ਮੰਮੀ ਤੇਰੀ ਮੰਮੀ ਦੇ ਹੱਥ ਦਾ ਮੈਨੂੰ ਪਨੀਰ ਚੰਗਾ ਲੱਗਦਾ ਹੈ। ਤੈਨੂੰ ਮੇਰੇ ਮੰਮੀ ਦੇ ਰਾਜਮਾਂ ਵਧੀਆ ਲੱਗਦੇ ਨੇ। ਸਭ ਨੂੰ ਕਿਸੇ ਨਾ ਕਿਸੇ ਦੇ ਘਰ ਦੀ ਕੋਈ ਨਾ ਕੋਈ ਸਬਜ਼ੀ ਪਸੰਦ ਆਈ ਜਾਂਦੀ ਏ।
ਜਿਵੇਂ, ਕੋਈ ਕਿਸੇ ਦਾ ਨਾ ਅਲੱਗ ਦਾ ਤਰੀ ਅਲੱਗ-ਅਲੱਗ ਤਰੀਕੇ ਹੁੰਦੇ ਨੇ ਬਨਾਣ ਦੇ ਤਾਂ ਕਰਕੇ ਕਿਸੇ ਨੂੰ ਪਸੰਦ ਆਦੀ ਏ।
ਹਾਂ ਕਿਸੇ ਨੂੰ ਕਿਹੜੀ ਸਬਜ਼ੀ ਪਸੰਦ ਆ ਜਾਂਦੀ ਹੈ ਕਿਸੇ ਨੂੰ ਕਿਹੜੀ ਸਬਜ਼ੀ ਪਸੰਦ ਆ ਜਾਂਦੀ ਐ।
ਹਾਂ-ਹਾਂ ਐ ਏਦਾਂ ਹੀ ਹੁੰਦਾ। ਤੇ,
ਹਾਂ ਮੈਂ ਵੀ ਮੈਂ ਸੋਚਿਆ ਸੀ ਮੈਂ ਕਿਹਾ ਚੱਲ ਇਹਨੂੰ ਪੁੱਛਾਂਗੀ ਫਿਰ ਬਣਾਵਾਂਗੀ ਮੈਂ ਵੀ ਆਪਣੇ ਘਰੇ। ਇਹ ਹੈ ਨਾ ਕਿਵੇ ਤੁਹਾਡੇ ਤੋਂ ਪੁੱਛ ਕੇ ਫੇਰ ਪਤਾ ਲੱਗ ਜਾਂਦਾ ਵੀ ਹਾਂ ਐਵੇਂ-ਐਵੇਂ ਸਬਜ਼ੀ ਬਣ ਜਾਂਦੀ ਏ।
ਹਾਂ,
ਇਹ ਤਾਂ ਗੱਲ ਹੈ ਹੀ ਹੈ ਹੋਰ ਅੰਕਲ ਅੰਟੀ ਸਭ ਘਰੇ ਠੀਕ,
ਹਾਂ ਸਭ ਠੀਕ ਨੇ।
ਅੱਛਾ ਮੈਂ ਤਾਂ ਸੋਚ ਰਹੀ ਸੀ ਮੈਂ ਕਿਹਾ ਚਲੋ ਪੁੱਛ ਲਵਾਂ। ਇੰਨੀਆਂ ਗੱਲਾਂ ਕਰਨੀ ਪਰ ਘਰਦਿਆਂ ਦੇ ਬਾਰੇ ਕੁੱਛ ਵੀ ਨੀ ਪੁੱਛਿਆ ਮੈਂ ਕਿਹਾ ਚਲ ਪੁੱਛ ਲਵਾਂ। ਅੰਕਲ ਆਂਟੀ ਸਾਰੇ ਠੀਕ ਨੇ ਤੇਰੀ ਦਾਦੀ ਜੀ ਠੀਕ ਨੇ? ਅੱਛਾ-ਅੱਛਾ।
ਨਾਲੇ ਤੇਰੇ ਮੰਮੀ ਪਾਪਾ ਠੀਕ ਨੇ? ਤੇਰਾ ਭਰਾ?
ਮੇਰਾ ਭਰਾ ਵੀ ਠੀਕ ਏ ਮੇਰੀ ਮੰਮੀ ਡੈਡੀ ਸਭ ਠੀਕ ਨੇ।
ਅੱਛਾ,
ਵਧੀਆ ਮਨਪ੍ਰੀਤ ਤੂੰ ਅੰਕਲ ਆਂਟੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੂੰ।
ਮੇਰੇ ਵੱਲੋਂ
ਸਾਰਿਆਂ ਨੂੰ ਬੋਲੀ। ਕੀ ਯਾਦ ਕਰਦੀ ਪਈ ਸੀ ਤੁਹਾਨੂੰ। ਮੈਂ, ਸਾਰਿਆਂ ਨੂੰ ਬੋਲੀ ਜ਼ਰੂਰ। ਕਿ ਆਂਟੀ ਨੂੰ ਕਹੀ ਵੀ ਮੈਂ ਆਂਟ ਗੀ ਸਬਜ਼ੀ ਵੀ ਬਹੁਤ ਜ਼ਿਆਦਾ ਯਾਦ ਕਰ ਰਹੀ ਸੀ।
ਅੰਕਲ ਆਂਟੀ ਨੂੰ ਸਤਿ ਸ਼੍ਰੀ ਅਕਾਲ।
ਹਾਂ-ਹਾਂ ਜ਼ਰੂਰ ਕਹਾਂਗੀ ਮੈਂ। ਤੇ ਆਂਟੀ ਨੂੰ ਮੇਰੀ ਸਤ ਸ੍ਰੀ ਅਕਾਲ ਸਬਜ਼ੀ ਬਾਰੇ ਜ਼ਰੂਰ ਬੋਲੀ ਤੂੰ
ਕੋਈ ਨਾ ਬੋਲਾਂਗੇ ਜ਼ਰੂਰ
ਚਲੋ ਚੰਗਾ ਮਨਪ੍ਰੀਤ ਸਰ ਮੈਂ ਫੇਰ ਕਰਾਂਗੀ
ਚੰਗਾ ਠੀਕ ਏ
ਚੰਗਾ ਜੀ ਚੰਗਾ